ਹੈਲੋ,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
ਹੋਰ ਠੀਕ ਆ
ਹਾਂਜੀ ਦੱਸੋ ਦੱਸੋ
ਬਸ ਵਧੀਆ ਤੁਸੀਂ ਦੱਸੋ ਕੀ ਕਰਦੇ ਸੀ
ਬਸ ਵਹਆ ਜੀ ਹੋਰ ਤਾਂ ਕੀ ਕਰਨਾ
ਚਲੋ ਵਧੀਆ ਵਾ ਹੋਰ? ਹੋਰ ਫੇਰ ਕੀ ਬਣਦਾ ਅੱਜ ਕੱਲ? ਕੀ ਕਰਦੇ ਰਹਿੰਦੇ ਹੋ? ਹਾਂਜੀ ਹਾਂਜੀ ਸਹੀ ਹੈ। ਹੋਰ ਕਿਸੇ ਕਿਸੇ ਬਾਰੇ ਗੱਲ ਕਰਨੀ ਹੋਵੇ ਤੁਸੀਂ?
ਹਾਂ ਪੈਸੇ ਦੀ ਬੱਚਤ ਕਿਉਂ ਜ਼ਰੂਰੀ ਹੈ?
ਹਾਂਜੀ, ਹਾਂਜੀ ਜ਼ਰੂਰ ਇਹਦੇ ਬਾਰੇ ਮੈਨੂੰ ਦੱਸੋ ਹੈ ਨਾ ਪੈਸੇ ਦੀ ਬੱਚਤ ਕਿਉਂ ਜ਼ਰੂਰੀ ਹੈ। ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਅੱਜ ਅਸੀਂ ਪੈਸੇ ਦੀ ਬ ਬੱਚਤ ਦੇ ਬਾਰੇ ਮਹੱਤਵ ਬਾਰੇ ਗੱਲ ਕਰਾਂਗੇ ਹੈ ਨਾ ਤੁਹਾਡੇ ਅਨੁਸਾਰ ਪੈਸੇ ਦੀ ਬੱਚਤ ਕਿਉਂ ਜ਼ਰੂਰੀ ਹੈ।
ਮੇਰੇ ਵਿਚਾਰ ਵਿੱਚ ਪੈਸੇ ਦੀ ਬੱਚਤ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਇਹ ਸਾਨੂੰ ਭਵਿੱਖ ਦੀਆਂ ਲੋੜਾਂ ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰ ਰੱਖਦੀ ਹੈ। ਜੇਕਰ ਆਪਾਂ ਪੈਸਾ ਇਕੱਠਾ ਕਰਕੇ ਰੱਖਾਂਗੇ ਤਾਂ ਉਹ ਆਪਾਂ ਨੂੰ ਭਵਿੱਖ ਵਿੱਚ ਕੰਮ ਆ ਸਕਦਾ ਹੈ। ਆਪਾਂ ਨੂੰ ਟਾਈਮ ਤੇ ਕਿਸੇ ਤੋਂ ਮੰਗਣ ਦੀ ਲੋੜ ਨੀ ਪੈਂਦੀ ਆ
ਬਿਲਕੁਲ ਬਿਲਕੁਲ ਠੀਕ ਬਿਲਕੁਲ ਠੀਕ ਕਿਹਾ ਹੈ ਤੁਸੀਂ ਜੇ ਕਿਸੇ ਸਮੇਂ ਨੌਕਰੀ ਚਲੀ ਜਾਵੇ ਜਾਂ ਕੋਈ ਐਮਰਜੈਂਸੀ ਆ ਜਾਵੇ ਤਾਂ ਬੱਚਤ ਕੀਤੇ ਪੈਸੇ ਹੀ ਆਪਾਂ ਨੂੰ ਕੰਮ ਆਂਦੇ ਨੇ ਹਨਾ ਅਗਰ ਆਪਾਂ ਨੇ ਪੈਸੇ ਇਕੱਠੇ ਕੀਤੇ ਅਤੇ ਹੋਏਗੇ ਤਾਂ ਹੀ ਆਪਾਂ ਉਹਨਾਂ ਨੂੰ ਯੂਜ਼ ਸਕਦੇ ਹਾਂ ਅਗਰ ਆਪਣੇ ਕੋਲ ਕੁਛ ਹੋਊਗਾ ਨੀ ਆਪਾਂ ਫੇਿਰ ਉਹ ਦੂਜਿਆਂ ਦੇ ਮੂਹਰੇ ਹੱਥ ਹੱਡਾਂਗੇ
ਹਾਂਜੀ ਬੱਚਤ ਨਾਲ ਅਸੀਂ ਆਪਣੇ ਵੱਡੇ ਸੂਪ ਨਹੀਂ ਪੂਰੀ ਕਰ ਸਕਦੇ ਹ ਜੇ ਆਪਣਾ ਸੁਪਨਾ ਆਪਣੀ ਆਮਦਨ ਤੋਂ ਬਹੁਤ ਜ਼ਿਆਦਾ ਤੇ ਆਪਾਂ ਹੌਲੀ ਹੌਲੀ ਉਹ ਆਮਦਨ ਦੇ ਹਿਸਾਬ ਨਾਲ ਪੈਸਾ ਇਕੱਠਾ ਕਰ ਲੈ ਸਕਦੇ ਹਾਂ ਤੇ ਆਪਣੇ ਵੱਡੇ ਸੁਪਨੇ ਹੀ ਕੰਪਲੀਟ ਕਰ ਸਕਦੇ ਹਾਂ ਜੇਕਰ ਆਪਾਂ ਘਰ ਖਰੀਦਣਾ ਹੋਵੇ ਹੁਣ ਜਿਹੜੇ ਆਮ ਜਿਹੜੇ ਮਹ ਉਹ ਮੀਡੀਅਮ ਲੋਕ ਹੁੰਦੇ ਨੇ ਜਿਹੜੇ ਉਹ ਘਰ ਇਕਦਮ ਨਹੀਂ ਖ਼ਰੀਦ ਸਕਦੇ ਤੇ ਉਹਨਾਂ ਨੂੰ ਆਪਣੀ ਘਰ ਘਰ ਜਾਂ ਬੱਚਿਆਂ ਦੀ ਪੜ੍ਹਾਈ ਜਾਂ ਕਾਰੋਬਾਰ ਸ਼ੋਰਾ ਕਰਨ ਸ਼ੁਰੂ ਕਰਨ ਲਈ ਨਾ ਥੋੜਾ ਥੋੜਾ ਪੈਸਾ ਇਕੱਠਾ ਕਰਨਾ ਪੈਂਦਾ ਆ
ਹਾਂਜੀ ਹਾਂਜੀ ਇਹ ਤੁਸੀਂ ਬਿਲਕੁਲ ਸਹੀ ਕਿਹਾ ਅਗਰ ਆਪਣੀ ਬੱਚਤ ਦੇ ਹਿਸਾਬ ਨਾਲ ਆਪਾਂ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹਾਂ ਤੁਹਾਡੇ ਅਨੁਸਾਰ ਲੋਕਾਂ ਨੂੰ ਕਦੋਂ ਤੋਂ ਬੱਚਤ ਸ਼ੁਰੂ ਕਰਨੀ ਚਾਹੀਦੀ ਹੈ
ਮੇਰੇ ਵਿਚਾਰ ਵਿੱਚ ਜਿਵੇਂ ਕੋਈ ਕਮਾਈ ਕਰਨੀ ਸ਼ੁਰੂ ਕਰਦਾ ਆ ਜਿਵੇਂ ਹੁਣ ਕੋਈ ਇਨਕਮ ਦਾ ਸੋਰਸ ਕਿਸੇ ਕੋਲ ਹੈਗਾ ਆ ਤਾਂ ਉਹ ਉਸ ਇਨਕਮ ਦੇ ਸੋਰਸ ਵਿੱਚ ਦਸਵਾਂ ਹਿੱਸਾ ਆਪਣੀ ਬੱਚਤ ਦਾ ਕਰ ਸਕਦਾ ਉਸ ਸਮੇਂ ਤੋਂ ਹੀ ਬੱਚਤ ਅਧ ਆਦਤ ਪਾ ਲੈਣੀ ਚਾਹੀਦੀ ਆ ਉਹਨੂੰ ਜੇਕਰ ਹੁਣ ਅੱਜ ਇੱਕ ਵਿਅਕਤੀ ਤੀਹ ਹਜ਼ਾਰ ਰੁਪਇਆ ਕਮਾ ਰਿਹਾ ਤਾਂ ਉਸ ਚੋਂ ਉਹ ਸੌ ਰੁਪਇਆ ਆਪਣਾ ਹਰ ਮਹੀਨੇ ਬਚਤ ਕਰ ਵੀ ਰਿਹਾ ਤਾਂ ਉਹਦੇ ਕੋਲ ਸਾਲ ਦਾ ਦੇਖੋ ਕਿੰਨੇ ਪੈਸੇ ਹੋ ਜਾਣਗੇ
ਹਾਂਜੀ ਹਾਂਜੀ ਬਹੁਤ ਸਾਰੇ ਲੋਕ ਨੇ ਇਹ ਕਹਿੰਦੇ ਨੇ ਕਿ ਉਹਨਾਂ ਦੀ ਆਮਦਨ ਘੱਟ ਹੈ ਹਨਾ ਇਸ ਲਈ ਉਹ ਬੱਚਤ ਨਹੀਂ ਕਰ ਸਕਦੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ
ਮੇ ਦਾ ਮੰਨਣਾ ਕਿ ਬੱਚਤ ਰਕਮ ਵੱਡੀ ਜਾਂ ਛੋਟੀ ਨਾਲ ਨਹੀਂੀ ਹੁੰਦੀ ਹੁਣ ਮੈਂ ਤੁਹਾਨੂੰ ਹੁਣੀ ਕਹਿ ਖੇਡੀਆਂ ਜੇ ਕਿਸੇ ਇੱਕ ਬੰਦੇ ਦੀ ਹਜ਼ਾਰ ਰੁਪਇਆ ਵੀ ਇੱਕ ਆਮਦਨ ਹੈ ਤਾਂ ਉਹ ਰੋਜ਼ ਡੇਲੀ ਦੇ ਪੈਸਿਆਂ ਚੋਂ ਸੌ ਰੁਪਇਆ ਕੱਢ ਕੇ ਹੀ ਬੱਚਤ ਕਰ ਸਕਦਾ ਆ ਜੇ ਅਸੀਂ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਵੀ ਬਚਾਵਾਂਗੇ ਤਾਂ ਸਮੇਂ ਨਾਲ ਉਹ ਵੱਡੀ ਹੋ ਬਣ ਜਾੂਗੀ ਹੁਣ ਜੇ ਆਪਾਂ ਹਰ ਮਹੀਨੇ ਸੌ-ਸੌ ਬਚਾਵਾਂਗੇ ਤਾਂ ਉਹ ਤੀਹ ਦਿਨਾਂ ਚ ਦੇਖੋ।
ਇਹ ਗੱਲ ਹੈ ਇਹ ਗੱਲ ਸਹੀ ਹੈ ਸਹੀ ਹੈ ਫਜ਼ੂਲ ਖਰਚਿਆਂ ਨੂੰ ਘਟਾ
ਹਾਂਜੀ ਤੇ ਫੇਰ ਉਹ ਤਿੰਨ ਹਾਂਜੀ। ਹਾਂਜੀ-ਹਾਂਜੀ ਤੇ ਫੇਰ ਉਹ ਤਿੰਨ ਹਜ਼ਾਰ ਦੇਖੋ ਸਾਲ ਚ ਕਿੰਨਾ ਬਣ ਜੂਗਾ।
ਹਾਂਜੀ-ਹਾਂਜੀ ਸਹੀ ਕਿਹਾ ਦੇਖੋ ਫਜ਼ੂਲ ਖ਼ਰਚੇ ਨੂੰ ਵੀ ਆਪਾਂ ਘਟਾ ਸਕਦੇ ਹਾਂ ਹਨਾ ਬੱਚਤ ਲਈ ਦੇਖੋ ਜਿੱਥੇ ਆਪਾਂ ਨੂੰ ਲੋੜ ਅਨੁਸਾਰ ਚੀਜ਼ਾਂ ਚਾਹੀਦੀਆਂ ਨੇ ਉਹ ਚੀਜ਼ਾਂ ਲਈਏ ਫਾਲਤੂ ਚੀਜ਼ਾਂ ਨਾ ਖਰੀਦੀਏ ਹਨਾ। ਤੇ ਉਹਦੇ ਰਾਹੀਂ ਵੀ ਆਪਾਂ ਬੱਚਤ ਕਰ ਸਕਦੇ ਹਾਂ।
ਹਾਂ ਬਿਨਾਂ ਲੋੜ ਦੀਆਂ ਚੀਜ਼ਾਂ ਖਰੀਦਣ ਦੀ ਲੋੜ ਹੀ ਨੀ ਉਹਨਾਂ ਦੀ ਬਜਾਏ ਆਪਾਂ ਚੀਜ਼ਾਂ ਹੀ ਖਰੀਦੀਏ। ਜ਼ਿਆਦਾ ਵਧੀਆ ਆ।
ਅੱਜ-ਕੱਲ੍ਹ ਲੋਕ ਔਨਲਾਈਨ ਖਰੀਦਦਾਰੀ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਨੇ ਹਨਾ। ਕਿ, ਇਸ ਨਾਲ ਖਰਚਾ ਵੱਧਦਾ ਹੈ?
ਕਈ ਵਾਰ ਛੂਟ ਤੇ, ਔਫਰਾਂ ਦੇ ਚੱਕਰ ਵਿੱਚ ਲੋਕ ਉਹ ਚੀਜ਼ਾਂ ਵੀ ਖਰੀਦ ਲੈਂਦੇ ਹਨ, ਜਿਨਾਂ ਦੀ ਵਰਤ ਉਹਨਾਂ ਨੂੰ ਹੈ ਹੀ ਨਹੀਂ, ਜਿਨਾਂ ਦੀ ਲੋੜ ਉਹਨਾਂ ਨੂੰ ਹੈ ਹੀ ਨਹੀਂ। ਇਸ ਨਾਲ ਬੱਚਤ ਘੱਟਦੀ ਹੈ। ਹੁਣ ਜੇ, ਬੰਦਾ ਆਪਣੀ ਦੁਕਾਨ ਤੇ ਜਾਏਗਾ, ਜੋ ਉਸਨੂੰ ਚਾਹੀਦਾ ਉਹ ਚੀਜ਼ ਖਰੀਦੇਗਾ ਤਾਂ, ਉਸ ਚੀਜ਼ ਨਾਲ ਉਹਦੇ ਪੈਸੇ ਬਚਣਗੇ ਜੇਕਰ ਉਹ, ਬੇਫਜ਼ੂਲ ਚੀਜ਼ਾਂ ਔਨਲਾਈਨ ਸ਼ੋਪਿੰਗ ਕਰੇਗਾ ਤਾਂ, ਉਹਦੇ ਨਾਲ ਉਹਦੇ ਪੈਸੇ ਨਹੀਂ ਬਚ ਸਕਦੇ।
ਹਾਂਜੀ- ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ ਕਿ ਬੱਚਟ, ਬੱਚਟ ਬਣਾਉਣਾ ਪੈਸੇ ਦੀ, ਬਚਤ ਵਿੱਚ ਮਦਦ ਕਰਦਾ ਹੈ।
ਬਿਲਕੁਲ ਜੇ, ਅਸੀਂ ਆਮਦਨ ਆਪਣੀ ਆਮਦਨ ਦੇ ਖ਼ਰਚ ਦਾ ਹਿਸਾਬ ਰੱਖੀਏ ਤਾਂ ਸਾਨੂੰ ਪਤਾ ਲੱਗਦਾ ਕਿ ਪੈਸਾ ਕਿੱਥੇ ਖਰਚ ਹੋ ਰਿਹਾ, ਉਸ ਹਿਸਾਬ ਨਾਲੋਂ ਆਪਣਾ ਜੇ ਆਪਾਂ, ਬਜਟ ਬਣਾਵਾਂਗੇ ਹੁਣ ਤੁਸੀਂ ਆਪ ਸੋਚਲੋ ਇੱਕ ਕੋਈ ਵੀ ਹਾਊਸ ਵਾਈਫ ਹੈ, ਜੇ ਉਹ, ਡੇਲੀ ਦੀ ਰ ਰੂਟੀਨ ਦੇ ਖਰਚੇ ਦਾ ਬਜਟ ਬਣਾਏਗੀ ਤਾਂ, ਉਸਨੂੰ ਆਪਣੇ ਮਹੀਨੇ ਦੀ ਰੂਟੀਨ ਦਾ ਖਰਚ ਪਤਾ ਲੱਗ ਜਾਏਗਾ ਵੀ ਉਹਦੇ ਘਰ' ਚ ਕਿੰਨਾ ਖਰਚਾ ਹੋ ਰਿਹਾ। ਤੇ, ਉਸ ਹਿਸਾਬ ਨਾਲ ਜੇ, ਉਹ ਖਰਚਾ ਜ਼ਿਆਦਾ ਹੋ ਰਿਹਾ ਉਸਨੂੰ ਘੱਟ ਕਰ ਸਕਦੀ ਹੈ। ਬੱਚਤ ਕ ਬਧਾ
ਹਾਂਜੀ-ਹਾਂਜੀ, ਸਹੀ ਕਿਹਾ ਤੁਸੀਂ ਕਿ ਬੱਚਤ ਕਿੱਤੇ ਪੈਸਿਆਂ ਨੂੰ, ਬੈਂਕ ਵਿੱਚ ਰੱਖਣਾ ਚਾਹੀਦਾ ਹੈ?
ਹਾਂ, ਬੈਂਕ ਵਿੱਚ ਪੈਸਾ ਸੁਰੱਖਿਅਤ ਰਹਿੰਦਾ ਹੈ, ਉਸਤੇ ਵਿਆਜ ਵੀ ਮਿਲਦਾ ਹੈ ਇਸ ਤੋਂ ਇਲਾਵਾ ਕੁੱਝ ਲੋਕ ਨਿਵੇਸ਼ ਵੀ ਕਰਦੇ ਹਨ ਹੁਣ, ਜੇਕਰ ਆਪਾਂ ਘਰੇ ਪੈਸਾ ਰੱਖਾਂਗੇ ਤਾਂ, ਆਪਾਂ ਪੈਸਾ ਚੋਰੀ ਵੀ ਹੋ ਸਕਦਾ। ਯਾ ਆਪਾਂ ਪੈਸਾ ਰੱਖਕੇ ਭੁੱਲ ਵੀ ਸਕਦੇ ਹਾਂ, ਹੁਣ ਬੈਂਕ ਕ'ਚ ਰੱਖਾਂਗੇ ਤਾਂ, ਬੈਂਕ 'ਚ ਪੈਸਾ ਸੇਫ ਆ। ਉਸਨੂੰ ਆਪਾਂ ਸਾਲ ਬਾਅਦ, ਦੋ ਸਾਲ ਬਾਅਦ ਜਦ ਮਰਜੀ ਕਢਾ ਸਕਦੇ ਹੋ, ਤੇ ਉਹ ਤੇ ਕੋਈ ਨਾ, ਕੋਈ ਆਪਣਾ ਬੈਂਕ ਵੱਲੋਂ ਪ੍ਰੋਫਿਟ ਮਿਲਦਾ ਹੀ ਆ।
ਹਾਂਜੀ, ਇਹ ਸਹੀ ਕਹੀ ਹੈ ਤੁਸੀਂ ਗੱਲ ਹਨਾ, ਬੈਂਕ ਦੇ ਰਾਹੀਂ ਆਪਾਂ ਨੂੰ ਪ੍ਰੋਫਿਟ ਮਿਲਦਾ ਹੀ ਰਹਿੰਦਾ ਆ। ਹਰਦਮ ਇਹਦੇ ਤੇ ਵਿਆਜ ਲੱਗਦਾ ਰਹਿੰਦਾ ਹੈ, ਜੇ ਆਪਾਂ ਛੇ ਮਹੀਨਿਆਂ ਬਾਅਦ ਵੀ ਕਢਾਵਾਂਗੇ ਹਨਾ ਤਾਂ ਉਹਦੇ ਤੇ ਵੀ ਵਿਆਜ ਲੱਗ ਕੇ ਪੈਸੇ ਵੱਧਦੇ ਹੀ ਨੇ, ਘੱਟਦੇ ਨੀ ਹੈਗੇ।
ਹਾਂਜੀ।
ਹਾਂ, ਜਿਹਦੇ ਰਾਹੀਂ ਬੈਂਕ ਬਹੁਤ ਜ਼ਿਆਦਾ ਸੁਰੱਖਿਅਤ ਹੈ, ਤੇ ਉੱਥੋਂ ਕੋਈ ਕਢਵਾ ਵੀ ਨਹੀਂ ਸਕਦਾ ਹੈਗਾ ਹੁਣ ਘਰੇ ਤਾਂ ਕਈ ਵਾਰੀ ਚੋਰੀ ਵੀ ਹੋ ਜਾਂਦੇ ਨੇ। ਹਨਾ, ਆਪਾਂ ਨੂੰ, ਆਪਾਂ ਰੱਖ ਕੇ ਵੀ ਭੁੱਲ ਜਾਂਦੇ ਆ, ਆਪਾਂ ਨੂੰ ਨਹੀਂ ਪਤਾ ਪਤਾ ਲੱਗਦਾ ਹੈਗਾ। ਤੇ, ਬੱਚਿਆਂ ਨੂੰ ਬੱਚਤ ਦੀ ਆਦਤ ਕਿਵੇਂ ਸਿਖਾਈ ਜਾ ਸਕਦੀ ਹੈ?
ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁੱਲਕ ਵਿੱਚ ਪੈਸੇ ਜਮਾ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਜੇ ਕਰੋ ਬੱਚਾ ਅੱਜ ਇੱਕ ਰੁਪਇਆ ਇਕੱਠਾ ਕਰ ਰਿਹਾ, ਤਾਂ ਉਸਨੂੰ ਕੱਲ ਨੂੰ ਹਜ਼ਾਰਾਂ ਵਿੱਚੋਂ ਵੀ ਇਕੱਠਾ ਕਰਨ ਦੀ ਆਦਤ ਹੋਏਗੀ। ਉਹ, ਧੱਕੇ ਨਾਲ ਹੀ ਪੈਸਾ ਬਜਟ ਕਰਨ ਦੀ ਕੋਸ਼ਿਸ਼ ਕਰੇਗਾ ਪੈਸੇ ਦੀ ਕੀਮਤ ਸਮਝ, ਸਮਝ ਸਕੇਗਾ ਉਹ।
ਹਾਂਜੀ-ਹਾਂਜੀ। ਸਹੀ ਕਿਹਾ ਤੁਸੀਂ ਕਿ, ਬੱਚਤ ਕਰਨ ਨਾਲ ਮਨ ਦੀ ਸ਼ਾਂਤੀ ਵੀ ਮਿਲਦੀ ਹੈ।
ਹਾਂ, ਜਦੋਂ ਸਾਡੇ ਕੋਲ ਕੁੱਝ ਬੱਚਤ ਹੁੰਦੀ ਹੈ ਤਾਂ, ਅਸੀਂ ਭਵਿੱਖ ਵਾਰੀ ਘੱਟ ਚਿੰਤਤ ਰਹਿੰਦੇ ਹਾਂ। ਆਤਮਵਿਸ਼ਵਾਸ ਬੰਦਾ ਆ।
ਹਾਂਜੀ, ਇਹ ਬਿਲਕੁਲ ਸਹੀ ਕਿਹਾ ਤੁਸੀਂ ਦੇਖੋ ਆਪਾਂ ਜਦੋਂ ਆਪਣੇ ਕੋਲ ਪੈਸੇ ਤੇ ਹੁੰਦੇ ਨੇ, ਹਨਾ ਜੋੜੇ ਹੁੰਦੇ ਨੇ ਤਾਂ, ਆਪਾਂ ਨੂੰ ਫਿਊਚਰ ਦੀ ਕੋਈ ਦਿੱਕਤ ਨੀ ਹੁੰਦੀ, ਆਪਾਂ ਨੂੰ ਐਂ ਹੁੰਦਾ ਕਿ ਆਪਣੇ ਕੋਲ ਹੈਗਾ ਯਾ, ਹਨਾ। ਆਪਾ ਅੱਗੇ ਯੂਜ ਕਰ ਲਾਂਗੇ, ਯਾ ਕਿਸੇ ਦਾ ਕਾਰੋਬਾਰ ਵੀ ਹੁੰਦਾ ਉਹਦੇ ਰਾਹੀਂ ਵੀ ਤ ਹੁੰਦੀ ਆ ਹਨਾ, ਤਾਂ ਉਹਨਾਂ ਨੂੰ, ਚਿੰਤਤ ਨਹੀਂ ਹੁੰਦੀ ਵੀ ਹਾਂ ਸਾਡੇ ਬੱਚੇ ਅੱਗੇ ਕਿਵੇਂ, ਭੁੱਖੇ ਤਾਂ ਨਹੀਂ ਮਰਨਗੇ, ਯ ਵੋ ਹਨਾ ਅਤੇ, ਉਹਦੇ ਰਾਹੀਂ ਵੀ ਆਪਾਂ ਨੂੰ ਬਹੁਤ- ਬਹੁਤ ਖੁਸ਼ੀ ਮਿਲਦੀ ਏ। ਇੱਕ ਤਰ੍ਹਾਂ ਦੀ, ਹਾਂ, ਆਪਾਂ ਨੂੰ, ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ। ਤੁਹਾਡੇ ਅਨੁਸਾਰ ਕਮਾਈ ਅਤੇ ਬੱਚਤ ਵਿੱਚੋ ਕਿਹੜੀ ਵਧੇਰੇ ਮਹੱਤਵਪੂਰਨ ਹੈ?
ਦੋਨੋ ਮਹੱਤਵਪੂਰਨ ਹਨ। ਪਰ ਜੇ ਕਮਾਈ ਜ਼ਿਆਦਾ ਹੋਵੇ ਤਾਂ ਬੱਚਤ ਨਾ ਹੋਵੇ ਤਾਂ ਭਵਿੱਖ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ ਇਸ ਲਈ ਬੱਚਤ ਕਰਨੀ ਵੀ ਓਨੀ ਹੀ ਜ਼ਰੂਰੀ।
ਅੱਛਾ, ਇਹ ਗੱਲ ਤੁਸੀਂ ਬਿਲਕੁਲ ਸਹੀ ਗਈ ਹੈਗੀ ਇਸ ਲਈ ਮੈਨੂੰ ਵੀ ਲੱਗਦਾ ਕਿ ਸਾਦਾ ਜੀਵਨ ਅਤੇ ਸਮਝਦਾਰੀ ਨਾਲ ਖ਼ਰਚ ਕਰਨ ਨਾਲ ਅਸੀਂ ਚੰਗੀ ਬੱਚਤ ਕਰ ਸਕਦੇ ਹਾਂ ਕਿਉਂਕਿ ਦੇਖੋ ਅਗਰ ਆਪਾਂ ਸਮਝਦਾਰੀ ਨਾਲ ਕਿਤੇ ਵੀ ਖਰਚ ਕਰਾਂਗੇ। ਤਾਂ ਇਹਦੇ ਵਿੱਚ ਆਪਣਾ ਹੀ ਬੈਨੀਫਿਟ ਹੋਊਗਾ ਹੈਨਾ ਤੇ ਜਿਵੇਂ ਹੁਣ ਤੀਵੀਆ਼਼ ਨੇ ਹਨਾ ਆਹ ਵੀ ਲੈ ਲਾ, ਮੈਂ ਉਹ ਵੀ ਲੈ ਲਾ, ਮੇਕਅਪ ਦਾ ਵੀ ਲੈ ਲਾ ਹਨਾ ਅਗਰ, ਅਗਰ ਉਹ ਹਨਾ ਸਾਦਾ ਜੀਵਨ ਜਿਉਣਗੀਆਂ ਪੈਸੇ ਇਕੱਠੇ ਕਰਨਗੀਆਂ ਹਨਾ ਆਪਣੇ, ਆਪਣੇ ਹਸਬੈਂਡ ਨੂੰ ਵੀ ਸਹਾਰਾ ਲਾਣਗੀਆਂ। ਤਾਂ ਇਹਦੇ ਵਿੱਚ ਕੋਈ ਮੂਰਖਤਾ ਵਾਲੀ ਗੱਲ ਤਾਂ ਹੈ ਨਹੀਂ।
ਨਹੀਂ, ਨਹੀਂ ਸਗੋ ਇਸ ਨਾਲ ਉਹ ਦੇ ਹ ਬੰਦਾ ਵੀ ਆਤਮ ਵਿਸ਼ਵਾਸ ਵਧੇਗਾ ਵੀ ਉਹਨਾਂ ਦੀ ਜੋ ਵੀ ਹਾਊਸ ਵਾਈਫ ਹੈ ਜਾਂ ਵਧੀਆ ਕੰਮ ਕਰਨ ਵਾਲੀ ਵਾਈਫ ਵੀ ਹੈਗੀ ਹੈ ਸਿੰ ਲ ਵਾਈਫ ਹੈ ਉਹ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ।
ਹਾਂਜੀ, ਹਾਂਜੀ ਸਹੀ ਹੈ ਮੈਨੂੰ ਲੱਗਦਾ ਕਿ ਦੇਖੋ ਮੈਂ ਵੀ ਇਸ ਨਾਲ ਸਹਿਮਤ ਹਾਂ ਦੇ ਇੱਕ ਛੋਟੀ- ਛੋਟੀ ਬੱਚਤ ਤਾਂ ਭਵਿੱਖ ਵਿੱਚ ਵੱਡਾ ਸਹਾਰਾ ਬਣ ਸਕਦੀ ਆ ਨੇ ਅਗਰ ਆਪਾਂ ਛੋਟੀਆਂ-ਛੋਟੀਆਂ ਬੱਚਤਾਂ ਸਟਾਰਟ ਕਰ ਲੈਂਦੇ ਹ ਹਨਾ ਤਾਂ ਉਹਦੇ ਨਾਲ ਵੀ ਵੱਡਾ, ਵੱਡਾ ਸਾਰਾ ਬਣ ਸਕਦਾ ਆ ਆਪਾਂ ਆਪਣੀ ਬੱਚਤ ਨਾਲ ਅੱਗੇ ਕੁਛ ਵੀ ਕਰ ਸਕਦੇ ਹਾਂ ਕੋਈ ਕਾਰੋਬਾਰ ਹੋ ਸਕਦਾ। ਤਾ ਹਨਾ ਫਿਊਚਰ ਚ ਭਵਿੱਖ ਚ ਆਪਾਂ ਕੁਛ ਵੀ ਕਰ ਸਕਦੇ ਹਾਂ ਆਪਣੇ ਬੱਚੇ ਬੱਚਿਆਂ ਦਾ ਕਰ ਸਕਦੇ ਹਾਂ, ਹਾਂਜੀ ਤੁਹਾਡੇ ਨਾਲ ਇਸ ਸਵਿਸ਼ ਹਾਂਜੀ, ਹਾਂ ਮੈਂ ਵੀ ਕੀਤੀ ਹੈ ਮੈਂ ਜ਼ਿਆਦਾਤਰ ਬੱਚਤ ਆਪਣੀ ਸਟੱਡੀ ਲਈ ਕੀਤੀ ਆ।
ਤੁਸੀਂ ਫਸਟ ਟਾਈਮ ਕਿੰਨੀ ਏਜ ਚ ਬੱਚਤ ਕਰਨ ਲੱਗ ਗਏ ਸੀ।
ਮੈਂ ਗ੍ਰੈਜੂਏਸ਼ਨ ਤੋਂ ਬਾਅਦ ਬਚਤ ਕਰਨੀ ਸਟਾਰਟ ਕਰ ਦਿੱਤੀ ਸੀਗੀ।
ਅੱਛਾ, ਫਸਟ ਟਾਈਮ ਕਿੰਨੀ ਅਮਾਊਂਟ ਦੀ ਬਜਟ ਕੀਤੀ ਸੀ।
ਦੇਖੋ ਮੈਨੂੰ ਜਦੋਂ ਮੈਂ ਸਟਾਰਟਿੰਗ ਚ ਲੱਗੀ ਸੀਗੀ ਤਾਂ ਮੇਰੀ ਤਨਖਾਹ ਸਿਰਫ ਪੰਦਰਾਂ ਸੌ ਸੀਗੀ ਮੈਂ ਉਹਦੇ ਵਿੱਚ ਤੇ ਤੋਂ ਵੀ ਆਪਣੀ ਬੱਚਤ ਕਰ ਲੈਂਦੀ ਹੁੰਦੀ ਸੀ।
ਅੱਛਾ, ਅੱਛਾ ਤੁਸੀਂ ਬਜਟ ਬਣਾਇਆ ਕਦੇ ਆਪ ਆਪਣੀ ਸੈਲਰੀ ਦਾ ਜਾਂ ਆਪਣੇ ਵਰਕ ਟਾਈਮ ਦਾ
ਹਾਂਜੀ, ਮੈਂ ਬਣਾਇਆ ਮੈਂ ਆਪਣਾ ਵਰਕ ਟਾਈਮ ਦਾ ਬਣਾਇਆ ਆ। ਤੇ ਮੈਂ ਉਹ ਵਾਲੇ ਪੈਸੇ ਆਪਣੇ ਸਟੱਡੀ ਵੱਲ ਹੀ ਲਗਾਏ ਨੇ ਐਵੇਂ ਨਹੀਂ ਹੈਗਾ ਕਿ ਮੈਂ ਫਜ਼ੂਲ ਖਰਚੀ ਕੀਤੀ ਆ। ਜਿਹੜੇ ਉਹ ਪੈਸੇ ਸੀਗੇ ਮੈਂ ਆਪਣੇ ਸਾਰੇ ਬੱਚਤ ਕਰਕੇ ਹੈਨਾ ਆਪਣੇ ਫ ਐਜੂਕੇਸ਼ਨ ਵਿੱਚ ਹੀ ਲਗਾਏ ਨੇ
ਹਾਂਜੀ -ਹਾਂਜੀ।
ਹਾਂਜੀ, ਜਿਹਦੇ ਰਾਹੀਂ ਆਪਾਂ ਨੂੰ ਬਹੁਤ ਉਹ ਲੱਗ ਤੁਹਾਡੇ ਨਾਲ ਇਸ ਵਿਸ਼ੇ ਤੇ ਹਨਾ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ ਹਨਾ ਮੈਨੂੰ ਸਿੱਖਣ ਨੂੰ ਮਿਲਿਆ ਕਿ ਆਪਾਂ ਕਿਵੇਂ ਬੱਚਤ ਕਰ ਸਕਦੇ ਹਾਂ ਹਨਾ ਤੇ ਕਿਵੇਂ ਆਪਾਂ ਦੂਜਿਆਂ ਦਾ ਵੀ ਸਹਾਰਾ ਲਗਾ ਸਕਦੇ ਹਾਂ। ਤੇ ਕਿਵੇਂ ਆਪਾਂ ਆਪਣੇ ਭਵਿੱਖ ਲਈ ਪੈਸੇ ਜੋੜ ਸਕਦੇ ਹਾਂ ਹਨਾ, ਮੈਨੂੰ ਬਹੁਤ ਖੁਸ਼ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਇਹ ਗੱਲਬਾਤ ਸਧਾਰਨ ਪੰਜਾਬੀ ਵਿੱਚ ਹਨਾ ਗੱਲ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਆਈ ਹੋਪ ਅੱਗੇ ਵੀ ਆਪਾਂ ਕਾਲ ਕਰਾਂਗੇ। ਇਹ ਤੇ ਐਵੇਂ ਹੀ ਆਪਣੀਆਂ ਗੱਲਾਂ ਬਾਤਾਂ ਹੋਣਗੀਆਂ। ਸਤਿ ਸ਼੍ਰੀ ਅਕਾਲ ਜੀ।